ਹੈਲੋ। ਹੈਲੋ।
ਹਲੋ।
ਸਸੀਕਾਲ ਜੀ।
ਅਈ ਐਲੋ, ਵਾਹਿਗੁਰੂ ਜੀ ਕਾ ਖਾਲਸਾ
ਸਤ ਸਰੀ ਕਾਲ ਜੀ।
ਸਤ ਸ੍ਰੀ ਕਾਲ, ਔਰ ਕੀ ਹਾਲ-ਚਾਲ ਨੇ? ਔਰ ਕੀ ਹਾਲ-ਚਾਲ ਨੇ?
ਬਸ ਵਧੀਆ, ਤੁਸੀਂ ਦੱਸੋ? ਬਸ ਵਧੀਆ, ਤੁਸੀਂ ਦੱਸੋ?
ਹਾਸ, ਗਰਮੀ ਬੜੀ ਹੋਈ ਪਈ ਏ ਇੱਥੇ ਤਾਂ। ਬਸ ਹੁਣ ਲੇਟਨ ਦੀ ਤਿਆਰ
ਅੱਛਾ।
ਰੀ ਸੀ, ਬਸ ਇੱਕ ਵਾਰੀ ਲੋਂਗ ਕੋਲ ਕਰ ਲਾ ਤੁਆਨੂੰ ਔਰ, ਉੱਥੇ ਸਭ ਵਧੀਆ‌?
ਹੋਰ ਚੰਗਾ ਕੀਤਾ ਕੋਲ ਕਰ ਹਾਂ, ਸਭ ਵਧੀਆ।
ਹਾਂਜੀ, ਓਰ ਤੁਆਡੇ ਉੱਥੇ ਤਾਂ ਘੁੰਮਣ ਦੀ ਜਗ੍ਹਾ ਵੀ ਬੜੀ ਹੈਗੀ ਏ। ਅਸੀਂ ਅੱਜ ਪੜਤਾ ਬਣਾਇਆ ਸੀ। ਔਰ ਤੁਸੀਂ?
ਅੱਛਾ। ਮੈਖਾ ਲੋਕੀ ਸਬਜ਼ੀ ਬਣਾਈ ਏ।
ਮੈਨੂੰ ਲੱਗ ਹੀ ਰਿਹਾ ਹੀ ਤੁਸੀਂ ਕੇ ਯੇਇਕ ਏਈ ਕੇਐ, ਹੂੰ, ਕੈਣੈ ਕਿ ਲੋਕੀ ਬਣਾਈ ਸੀ।
ਦਿਨੇ ਬਣਾਏ ਸੀ ਕੜੀ ਚਾਵਲ।
ਅੱਛਾ-ਅੱਛਾ, ਔਰ ਤੁਐਡੇ ਉੱਧਰ ਘੁੰਮਣ ਦੀ ਜਗ੍ਹਾ ਵੀ ਬੜੀ ਹੈਗੀ ਆ, ਹੈਨਾ।
ਹੈਗੀ ਆ, ਹਰ ਜਗ੍ਹਾ ਈ ਹੁੰਦੀ ਏ ਘੁੰਮਣ ਦੀ ਜਗ੍ਹਾ ਤੇ।
ਏ ਉੱਥੇ ਜਾ ਅ ਜੈਦਾ ਈ ਜਗ੍ਹਾ ਹੈਨਾ। ਸੈਸਧਾਰਾਂ ਹੋ ਗਿਆ, ਰੱਛੀ ਵਾਲਾ, ਮਸੂਰੀ ਹੈ ਨਾ। ਮਾਲ ਦੇਵਤਾ। ਤੁਐਡੇ ਘਰ ਦੇ ਨਜ਼ਦੀਕ ਈ ਏ ਕੇ ਦੂਰ ਪੈਂਦੇ ਨੇ ਸਾਰੇ?
ਸਾਰੇ ਦੂਰ ਨੇ, ਕੋਈ ਨਜ਼ਦੀਕ ਨੀ ਹੈਗਾ।
ਅੱਛਾ-ਅੱਛਾ, ਅੱਛਾ ਏਹ ਸਾਰੇ ਇੱਥੋਂ ਲੋਕੀ ਤੇ ਬੜੇ ਜਾਂਦੇ ਨੇ ਉੱਥੇ। ਕਿ ਅਸੀਂ ਸਹਿਸਦਾਰਾ ਚੱਲੇ ਆਂ, ਲੱਛੀ ਵਾਲਾ ਚੱਲੇ ਆਂ, ਮਾਲ ਦੇਵਤਾ ਚੱਲੇ ਆਂ ਬੱਸ।
ਉਹ ਤਾਂ ਹੈਗਾ ਈ ਨਾ ਗੀਵ ਸਭ ਲੋਕਾਂ ਨੂੰ ਅਪਣੀ ਜਾ ਅਪਣੀ ਜਗ੍ਹਾ ਥੋੜੀ ਸੀ ਚੰਗੀ ਲਗਦੀ ਏ।
ਹਾਂ, ਨਹੀਂ ਲੋਕਾਂ ਨੇ ਬ ਏਹ ਦੱਸ ਵਾਰੀ ਵੇਖ ਖੀ ਹੋਏ ਨਾ, ਤਾਂ ਈ ਵੀ ਤਾਂ ਵੀ ਲੋਕ ਉੱਥੇ ਈ ਜਾਂਦੇ ਨੇ ਓਹ, ਹਰ ਵਾਰੀ। ਉੱਥੇ ਜਗ੍ਹਾ ਬੜੀ ਅੱਛੀ ਏ। ਮੌਸਮ ਬੜਾ ਵਧੀਆ ਐ। ਹਾਂਏ, ਏਥੇ ਗਰਮੀ ਵੀ ਬੜੀ ਐ। ਉਦੇ ਚੰਗਾ ਬ
ਐਹ, ਐਹ ਲੋਕਾਂ ਦਾ ਬਜਟ ਇਚ ਪੈ ਜਾਂਦ ਪੈ ਜਾਂਦਾ ਐਨਾ।
ਹਾਂ, ਇਹ ਕੈੰਦੇ ਇਜ਼ ਵਰ ਤੇ ਬੜੀ ਮੈੰਗਾਈ ਸੀ ਉੱਥੇ ਵੀ ਨਾ।
ਮਹਿੰਗਾਈ ਤੇ ਹੋਣੀ ਏ
ਹਾਂ ਪਿਛਲੀ ਵਾਰ ਜੇੜਾ ਪਾਣੀ-ਪੂਣੀ ਆਇਆ ਨਾ ਲੋਕਾਂ ਨੂੰ ਹਾਂ ਲੋਕਾਂ ਨੂੰ ਨੁਕਸਾਨ ਬੜਾ ਹੋਇਆ ਨਾ ਪਿਛਲੀ ਵਾਰੀ ਇਸ ਵਾਰੀ ਉਨੂੰ ਪੂਰਾ ਕੀਤੈ। ਸੌ ਰੁਪਏ ਦੀ ਚੀਜ ਡੇਢ ਸੌ, ਦੋ ਸੌ ਰੁਪਏ ਦੀ ਵਿਕੀ ਆ ਉੱਥੇ ਤੇ ਅੱਜ
ਹਾਂ।
ਓਤੇ ਹੈਗੇ ਲੋਸ ਤਾਂ ਕੰਮ ਪੂਰਾ ਕਰਨਾ ਉਨਾ ਨੇ।
ਪਿਛਲੀ ਵਾਰ ਨਾ ਬੜੀ ਬਰਸਤਾਂ ਆਈਆਂ ਨਾ। ਉੱਥੇ ਪਾਣੀ ਵੀ ਆ ਗਿਆ ਸੀ ਸਾਰੀ ਜਗਾ ਕ ਲੋਕਾਂ ਦੇ ਐਵੇਂ ਮੈਂ ਘਰ ਦੇ ਘਰ ਗਿਰ ਗੇ ਸੀ ਦੁਕਾਨਾਂ ਸੀ ਨਾ ਤੋਂ ਓ ਗਿਰ ਡਿੱਗਿਆ ਸੀ ਹੈਨਾ।
ਡਿੱਗੀ ਸੀ।
ਹਾਂ ਏ ਕੇੜੀ ਜਗ੍ਹਾ ਦੱਸ ਰੇ ਸੀ ਮੈਨੂੰ ਯਾਦ ਨੀ ਜ ਸ਼ਿਵ ਮੰਦਿਰ ਹੈਗਾ ਉੱਥੇ ਵੀ ਪਾਣੀ ਆ ਗਿਆ ਸੀ ਨਾ। ਕੜੀ ਵ ਵਾਲਾ ਹੈਗੀਓ ਜਗ੍ਹਾ ਕੇੜੀ ਜਗ੍ਹਾ ਸ਼ਿਵ ਮੰਦਿਰ ਈ ਹੈਗਾ। ਹਾਂ ਟਬਕੇਸਰ ਤੇ ਉੱਥੇ ਵੀ ਬੜਾ ਪਾਣੀ ਆਇਆ ਸੀ। ਨੀਚੇ ਮੰਦਿਰ ਹੋ ਗਿਆ ਸੀ ਕੈਂਦੇ ਹਨਾ।
ਹੂੰ-ਹੂੰ
ਹਾਂ ਇਕ ਪੁਲ ਵੀ ਟੁੱਟ ਗਿਆ ਸੀ ਉਧਰ ਕੋਲਜ ਕੋਲ ਕੇੜੇ ਕੋਲੇਜ ਉਤਰਾਖੰਡ ਵਾਲਾ
ਹਾਂ ਕੁਤਰੰਜ ਦੇ ਕੋਲੇ ਜੇ ਉੱਥੇ ਫੁੱਲ ਟੁਟ ਗਿਆ ਸੀ ਓ ਦੁਬਾਰਾ ਟੁੱਟ ਗਿਆ ਅਜੇ ਤੇ
ਅੱਛਾ ਫਿਰ ਬਣਿਆ ਨੀ ਹਲੇ ਤੱਕ
ਓ ਟੁੱਟ ਗਿਆ ਜ ਜੇੜਾ ਪੈਲਾਂ ਟੁੱਟਿਆ ਸੀ ਨਾ
ਹਾਂ-ਹਾਂ-ਹਾਂ।
ਓ ਅ ਦੁਬਾਰਾ ਬਣ ਗਿਆ ਹੁਣ।
ਅੱਛਾ ਓਈ ਬਣਿਐ ਫ਼ਿਰ।
ਹਾਂ ਤੇ ਏਨਾਂ ਨੇ ਟੈਂਪਰੇਰੀ ਏਨਾਂ ਨੇ ਨਾ ਟੈਂਪਰੇਰੀ ਪੁਲ ਬਣਾ ਦਿੱਤਾ ਸੀ
ਅੱਛਾ-ਅੱਛਾ ਇੱਕ ਹੋਰ ਬਣਾਇਆ ਸੀ ਓ ਗੁੰਮ ਕੇ ਆਣਾ ਪੈਂਦਾ ਸੀ ਥੋੜਾ ਜਾ।
ਹਾਂ-ਹਾਂ ਓ ਟੁੱਟ ਗਿਆ ਨਾ ਓ ਈ ਤਾਂ ਕੈ ਰਿਆ ਓ ਟੁੱਟ ਗਿਆ ਆਪ ਆਪਣੇ ਆਪ ਈ
ਆਪਣਾ ਆਪਣੇ ਆਪ ਈ ਟੈਂਪਰੇਰੀ ਬਣਾਤਾ ਓ ਨਾ ਓ ਤਾਂ ਬੱਸ।
ਹੂੰ-ਹੂੰ-ਹੂੰ
ਹਾਂ ਏ ਪੁਰਾਣਾ ਵਾਲਾ ਈ ਠੀਕ ਕਰਤਾ ਫਿਰ ਦੁਬਾਰਾ ਤੋਂ ਹਨਾ।
ਹਾਂਜੀ।
ਹਾਂ ਕੈਂਦੇ ਉੱਤੇ ਵੀ ਬੜਾ ਪਾਣੀ ਆਇਆ ਸੀ ਨਾ।
ਹੂੰ ਓ ਬਰਸਾਤੀ ਨਦੀ ਹੈਗਾ ਹੈਗੀ ਨਾ ਤੇ ਉੱਥੇ ਬੜਾ-ਬੜਾ ਤੇਜ਼
ਅੱਛਾ-ਅੱਛਾ ਤੇ ਤੁਹਾਡੇ ਉੱਥੇ ਪੁਲ ਵੀ ਬਣ ਗਿਆ ਨਾ ਪਉਂਟਾ ਸਾਇਬ ਜਾਣ ਵਾਲਾ‌।
ਹਾਂ ਹਾਈਵੇ ਬਣਿਆ ਇੱਥੇ ਪੈਂਤੀ ਕਿਲੋਮੀਟਰ ਦਾ ਰਸਤਾ ਸਾਰਾ। ਹਾਂ-ਹਾਂ ਪੰਜ ਛੇ ਕਿਲੋਮੀਟਰ ਪਾਰ ਕਰੋ ਚਲੋ ਆਪਣੇ ਆਵੇ ਪੈਂਤੀ ਤੋਂ ਛ ਤੀ ਕਿਲੋਮੀਟਰ ਹੈਗਾ ਛੱਤੀ ਹੈਗਾ ਮੇਰੇ ਖਿਆਲ ਛੱਤੀ ਕਿਲੋਮੀਟਰ ਪਾਰ ਕਰਕੇ ਤੁਹਾਡਾ ਹਿਮਾਚਲ ਬੋਡਰ ਆ ਜਾਂਦੈ।
ਪੈਲਸ ਪੈਲੇ ਤਾਂ ਨਾ ਚਾਲੀ ਪੰਤਾਲੀ ਕਿਲੋਮੀਟਰ ਹੈਗਾ ਵੈਸੇ ਤਾਂ ਆ ਪੁਲ ਤੋਂ ਨਾ ਜਾਓ ਫਿਰ ਮੇਨ ਸਿੱਧਾ ਰਸਤੇ ਤੇ ਜਾਓ ਤਾਂ।
ਹਾਂ-ਹਾਂ ਆਹੋ-ਆਹੋ।
ਹਾਂ ਚਾਲੀ ਦੇ ਨਾਲ ਹੀ ਕਹਿੰਦੇ ਸੀ ਪਹਿਲੇ ਕਹਿੰਦੇ ਇਨਾ ਮੈਂ ਪੋਨਾ ਘੰਟਾ ਘੰਟਾ ਲੱਗ ਜਾਏਗਾ ਹੁਣ ਤੁਹਾਨੂੰ ਅੱਧਾ ਘੰਟਾ ਵੀ ਨੀ ਲੱਗਦਾ ਹੋਣਾ।
ਹਾਂ ਅੱਧਾ ਘੰਟ ਲੱਗ ਜਾਂਦਾ।
ਲੱਗ ਜਾਂਦਾ, ਜਾਂਦੇ ਰਹਿੰਦੇ ਹੋ ਤੁਸੀਂ ਫਿਰ ਉੱਥੇ।
ਹਾਂ ਕਦੇ ਕਦਾਈ ਜਾਈਦਾ ਹੁੰਦਾ।
ਹਾਂ ਗਰਮੀਆਂ ਜਾਂ ਸ਼ੋਪਿੰਗ ਜਾਣਦੇ ਹੋਣੇ ਨਾ ਤੁਸੀਂ।
ਹੂੰ ਬਾਈਕ ਤੇ ਕਦੇ ਬਾਈਕ 'ਚ ਜਾਂਦਾ ਕਦੇ-ਕਦੇ। ਜਿਵੇਂ ਹਿਸਾਬ ਹੋਇਆ, ਉਹੀ ਬੱਸਾਂ ਸਭ ਚਲਦੀਆਂ ਨੇ ਬੱਸਾਂ ਚੱਲਦੀਆਂ ਨੇ ਟਰੱਕ ਟਰੁਕ ਸਭ ਚੱਲਦੇ ਨੇ ਹੁਣ ਤੇ।
ਅੱਛਾ-ਅੱਛਾ ਫਿਰ, ਡਰ ਤਾਂ ਰਹਿੰਦਾ ਈ ਨਾ ਸੁੰਨਸਾਨ ਜਾ ਏਰੀਆ ਹੋਣਾ ਨਾ ਉੱਥੇ ਦਾ ਫਿਰ।
ਬਸ ਠੀਕ ਈ ਏ ਏਰੀਆ ਤੇ।
ਅੱਛਾ, ਲੋਕਾਂ ਨੇ ਘਰ ਬਣਾਏ ਹੋਏ ਨੇ ਉੱਥੇ?
ਆਹੋ ਬਣਾਏ ਨੇ।
ਅੱਛਾ।
ਸਭ ਪਸੀ
ਅੱਛਾ-ਅੱਛਾ, ਹੋਰ ਸਭ ਵਧੀਆ।
ਹਾਂਜੀ ਸਭ ਵਧੀਆ ਹੋ ਕੀ ਕਰ ਰਹੇ ਤੁਸੀਂ?
ਬਸ ਮੈਂ ਕਿਹਾ ਤੁਹਾਨੂੰ ਯਾਦ ਆ ਰਹੀ ਸੀ ਮੈਂ ਕਿਹਾ ਇੱਕ ਵਾਰੀ ਕੋਲ ਹੀ ਕਰ ਲਵਾਂ। ਪੁੱਛ ਵੀ ਲਵਾਂ ਸੋਣ ਤੋਂ ਪਹਿਲੇ ਕੀ ਹਾਲ-ਚਾਲ ਨੇ। ਹਾਂ, ਆਹ ਤੁਸੀਂ ਘਰ ਨੀ ਗਏ ਇਸ ਵਾਰੀ।
ਹਾਂ ਮੈਂ ਨੀ ਗਿਆ ਗਾ, ਗਿਆ ਸੀ ਦੋ ਚਾਰ ਦਿਨ ਲਾ ਕੇ ਫਿਰ ਆ ਗਿਆ ਮੈਂ।
ਅੱਛਾ-ਅੱਛਾ ਗਰਮੀ ਵੀ ਬੜੀ ਹੈ ਨਾ ਉੱਥੇ ਨਾ।
ਗਰਮੀ ਵੀ ਸੀ ਤੇ ਮੇਰਾ ਜੀਅ ਵੀ ਨਹੀਂ ਲੱਗਿਆ ਤੇ ਉੱਥੇ ਆ ਗਿਆ।
ਅੱਛਾ ਤੁਹਾਡੇ ਘਰ ਵੀ ਬੰਦੇ ਵੀ ਨਹੀਂ ਹੋਤੇ ਹਨਾ।
ਉਹ ਵੀ ਬਰਾ ਬਰਾ ਹਾਂ ਬਰਾ ਚਲਾ ਜਾਂਦਾ ਹੈ ਕੰਮ ਤੇ ਥੋੜ੍ਹਾ। ਤੇ ਨਾਲ ਦੇ ਨਾ ਨਾਲ ਦੇ ਕੋਈ ਕਿਧਰੇ ਤੇ ਕੋਈ ਕਿਧਰੇ।
ਅੱਛਾ ਅੱਛਾ ਉਹ ਤੇ ਦੋਸਤ ਸੀ ਲਵ ਲਵੀ, ਉਹ ਕੀ ਕਰ ਰਹੇ ਨੇ?
ਉਹ ਉੱਥੇ ਨੇ, ਦਿੱਲੀ ਉਹ ਪੜ੍ਹ ਰਹੇ ਨੇ ਓਪਨ।
ਅੱਛਾ ਓਪਨ ਤੋਂ ਪੜ ਰਹੇ ਨੇ।
ਬੀਏ ਕਰ ਰਹੇ ਸਾਇੰਸ ਵੀ ਉਹ ਉਹਦੇ ਕੋਲ ਵੀ, ਤੇ ਬੀਏ ਕਰ ਰਹੇ ਨੇ ਉਹ।
ਬੀ ਏ ਕਿਉ ਕਰ ਰਹੇ ਨੇ ਉਹ? ਹਾਂ ਕੁਛ ਤੇ ਕੁਛ ਹੋਏਗਾ, ਤਾਂ ਹੀ ਕਰ ਰਹੇ ਨੇ। ਲੋਕਾਂ ਨੂੰ ਬੜੀ ਵਾਲੀ ਨੌਲੇਜ ਹੈ ਅੱਜ-ਕੱਲ੍ਹ।
ਹਾਂ ਹਾਂ ਹਾਂ ਉਹਦੇ ਪਿਓ ਨੂੰ ਨਾਲੇਜ ਏ ਨਾ।
ਹਾਂ ਤਾਹੀ ਕਰਾ ਰਿਹਾ ਹੋਊਗਾ ਉਹ ਬੀ ਏ ਨਾ। ਇਹ ਮੈਂ ਮੇਰੇ ਖਿਆਲ ਮੈਡਲ ਵੀ ਕਰਾਏਗਾ ਅੱਗੇ, ਬੀ ਏ ਦੇ ਬਾਅਦ। ਹਾਂ ਵਕੀਲ ਬਣਾਏਗਾ ਫਿਰ ਉਹਨਾਂ ਨੂੰ। ਅੱਛਾ ਨਾ ਇੱਕ ਹੋਰ ਵੀ ਦੋਸਤ ਸੀ। ਫਿਰ ਆਂਵਦਾ, ਤਿੰਨ ਕੌਮਾ ਸ
ਲਬ ਤੇ ਗਿਆ ਵਾ ਲਬ ਤੇ ਗਿਆ ਵਾ, ਉੱਥੇ ਗਿਆ ਵਾ ਉਹ ਅਮਰਨਾਥ।
ਅਮਨਾ। ਹਾਂ ਉਹ ਤਾਂ ਘੁੰਮਦਾ ਰਹਿੰਦਾ ਬਸ।
ਕਦੇ ਅਮਰਨਾਥ, ਕਦੇ ਕਿਦਾਰਨਾ, ਕਦੇ ਕਿੱਥੇ ਤੇ ਕਦੇ ਕਿੱਥੇ।
ਹਾਂ ਇੱਕ ਤਾਂ ਦੋ ਸੌ ਹੋਰ ਸੀ ਨਾ ਮੈਂ ਜਿਨੇ ਕੋਮਰਸ ਲਿੱਤੀ ਹੋਈ ਸੀ।
ਅਰਪਿਤ
ਹਾਂ ਹਾਂ ਅਰਪ੍ਰੀਤ ਔ ਕੀ ਕਰ ਰਿਹਾ ਹੈ।
ਉਹ ਮੇਰਾ ਖਆਲ ਬੀ ਕੌਮ, ਬੀ ਬੀ ਏ ਚ ਹੈਗਾ।
ਬੀ ਬੀ ਏ ਕਰ ਰਿਹਾ ਹੈ ਅੱਛਾ ਅੱਛਾ। ਚਲੋ ਅੱਛਾ ਇੱਕ ਔ ਤੇਰਾ ਦੋਸਤ ਜਿਹਨੇ ਤੇਰਾ ਪੈਨ ਚੋਰੀ ਕੀਤਾ ਸੀ।
ਉਹ ਸਾਰ ਤ ਉਹ ਤੇ ਮੇਰੇ ਖਿਆਲ ਚ ਹੈਗਾ ਸੋਨੀਪਤ ਤੋ ਬੀ ਟੈਕ ਕਰ ਰਿਹਾ ਹੋਣਾ ਉਹ ਤੇ
ਅੱਛਾ ਔ ਬੀ ਟੈਕ ਸੋਨੀਪਤ ਤੋਂ ਕਰ ਰਹਾ ਹੈ ਔ।
ਡੇਲੀ ਆਂਦਾ ਔ ਪਤਾ ਨੀ ਮੈਨੂੰ ਦੱਸ ਰਿਹਾ ਸੀ ਪਹਿਲਾਂ ਪਹਿਲੇ ਇਹ ਸੀਗੀ ਗੱਲਬਾਤ ਮੇਰੀ ਉਸਦੇ ਨਾਲ ਤੇ ਹੁਣ ਨੀ ਹੈ।
ਅੱਛਾ। ਚਲੋ ਅੱਛਾ ਕੋਈ ਸਭ ਵੀ ਬੱਚੇ ਸੈੱਟ ਹੋ ਗਏ, ਇੱਥੇ ਉੱਥੇ ਕਰਦੇ ਰਹਿੰਦੇ ਨੇ ਹਨਾ। ਹਾਂ ਇੱਕ ਹੋਰ ਤੇਰਾ ਦੋਸਤ ਮੈਨੂੰ ਯਾਦ ਨਹੀਂ ਆ ਰੇਹਾ ਤੇਰੇ ਨਾਲ ਨਿੱਕੇ ਹੁੰਦੇ ਹੀ ਪੜ੍ਹਦਾ ਸੀ, ਉਹਨੇ ਤਾਂ ਗੌਰਮੈਂਟ ਕੋਲਜ ਐਡਮਿਸ਼ਨ ਲਿਤਾ ਨਾ।
ਕਿਹੜਾ।
ਅ ਕਿੜਾ ਨਾਮ ਨੀ ਯਾਦ ਆ ਰਿਹਾ ਮੈਨੂੰ ਹਾਂ ਕੁਨਾਲ ਕੁਨਾਲ।
ਆ ਔ ਤੇ ਇੱਕ ਸਾਲ ਡਰੋਪ ਕੀਤਾ ਸੀ ਉਹਨੇ ਵੀ
ਅੱਛਾ। ਹਾਂ ਤਿਆਰੀ ਕਰਦੇ ਨਾ ਬੱਚੇ ਚੱਲ ਇੱਕ ਸਾਲ ਉਹਦੇ ਬਾਦ ਗੌਰਮੈਂਟ ਕੋਲਜ ਏਡਮਿਸ਼ਨ ਲੈਂਦੇ ਨੇ ਉਹਨੇ ਵੀ ਐਵੇਂ ਕੀਤਾ ਹੋਣਾ ਨਾ
ਹੂ
ਹਾਂ ਹਾਂ ਚਲੋ ਸਬ ਬੱਚੇ ਸੈਟ ਹੋ ਗਏ ਨੇ ਆਪਣੇ ਹੈਨਾ।
ਔ ਮਤਲਬ ਆਈ ਆਈ ਟੀ ਰੁੜਕੀ ਦੇ ਕਿੱਥੇ ਹੈਗਾ, ਔ ਆਈ ਆਈ ਟੀ ਵਿਚ ਹੀ ਹੈਗਾ।
ਅੱਛਾ ਅੱਛਾ। ਹੋਰ ਸਭਰ ਨੀ ਵਧੀਆ।
ਆਈਟ ਆਈ ਟੀ ਚ, ਹਾਂ ਅਜੇ ਨ ਖਾਈ ਤੇ ਮਨ ਨੀ ਕਰ ਰਿਹਾ ਬਾਹਰ ਹੀ ਗਿਆ ਸੀ ਖਾਣ ਨੂੰ।
ਅ ਅੱਛਾ ਅੱਛਾ ਪਰ ਵੈਸੇ ਚਸਕਾ ਬੜਾ ਐ ਬਾਹਰ ਦਾ ਖਾਂਣ ਦਾ ਹੈਨਾ।
ਹਾਂ ਚਟੋਰਾ ਹੋ ਗਿਆ ਹੁਣ ਹੋਰ ਕੁੱਤਾ ਵੀ ਰਖਿਆ ਹੋਇਆ ਕਿ ਇਹਨਾਂ ਨੇ
ਆਹ ਹੈਗੇ ਕੁੱਤੀ ਹੈਗੇ ਐ, ਭੋਕਦੀ ਰਹਿੰਦੀ ਐ ਸਾਰੀ ਰਾਤੀ ਭੋਗਦੀ ਹੈ ਉਹ
ਹਾਂ ਭੋਕਦੀ ਪਈ ਮੈਨੂੰ ਆਵਾਜ਼ ਆਉਂਦੀ ਆ ਦਿਨੇ ਸੋਂਂਦੀ ਰਾਤੀ ਭੋਕਦੀ ਰਹਿੰਦੀ ਹੈ ਨਾ।
ਕੱਟਦੀ ਵੀ ਹੈ ਹੁਣ
ਆ ਹੁਣ ਨੀ ਕਟਦੀ ਪਹਿਲਾਂ ਕੱਟਦੀ ਸੀ ਹੁਣ ਤੇ ਆਪ ਆਪਣੇ ਆਪ ਹੀ ਆ ਜਾਂਦੀ ਆ।
ਅੱਛਾ ਹੁਣ ਵਡਦੀ ਨੀ ਐ।
ਹਾਂ ਆਪਣੇ ਆਪ ਨਾਲ ਆਕੇ ਲੱਗ ਜਾਂਦੀ ਏ।
ਅੱਛਾ-ਅੱਛਾ ਹੈ ਸੋਹਣੀ ਬੜੀ ਹੈ ਨਾ।
ਹਾਂ ਉਹਨੇ ਤੇ ਵਾਲ ਕਟਾਇਆ ਹੋਏ ਨੇ ਏਦੇ ਓਏ
ਅੱਛਾ ਗਰਮੀ ਕਰਕੇ ਕਟਾਏ ਹੋਣੇ ਨਾ ਵਾਲ ਏਦੇ। ਹਾਂ ਗਰਮੀ ਵੀ ਤਾਂ ਹੈ ਹੀ ਹੈ ਨਾ ਜਾਨਵਰਾਂ ਨੂੰ ਵੀ ਗਰਮੀ ਲੱਗਦੀ ਹੈ।
ਹੂ ਉਹ ਵੀ ਏ ਤੇ ਇਹ ਬ ਬਾਲ ਕਟਾਉਣ ਤੋਂ ਬਾਦ ਖੁਸ਼ ਹੋ ਖੁਸ਼ੀ ਹੋ ਜਾਂਦੀ ਹੈ ਤੇ ਦੀਦੀ ਕਹਿੰਦਾ ਕੋਈ ਨਾ ਕਟਾ ਦੇ ਫੇਰ, ਆ ਨਚਦੀ ਐ ਫਿਰ।
ਅੱਛਾ ਹਹ, ਇਹ ਐਵੇ ਵੈਸੇ ਬਾਰਿਸ਼ ਆ, ਤਾਂ ਵੀ ਨੱਚਦੀ ਏ ਅੰਦਰ ਬਾਹਰ। ਭੱਜਦੀ ਹੈ, ਸੋਚਦੀ ਮੈਂ ਨਾ ਮੋਰਨੀ ਬਣੀ ਆ ਹਹਹ ਹਾਂ ਮੈਨੂੰ ਇਹ ਲੱਗਦਾ ਜਿਵੇਂ, ਬਾਰਿਸ਼ਾ ਆਂਦੀ ਬੜੀ ਕੁੱਛ ਹੁੰਦੀ ਇੱਧਰ -ਉੱਧਰ ਪਜਦੀ ਰਹਿੰਦੀ ਏ। ਆਪਣੇ ਆਪ ਨੂੰ ਮੋਰਨੀ ਹਾਂ, ਮੋਰਨੀ ਸਮਝਦੀ ਹ ਮੋਰਨੀ।
ਕਦੇ -ਕਦੇ ਬੈਡ ਤੇ ਚੜੇਗੀ -ਚੜੇਗੀ, ਕਦੇ ਫਿਰ ਥੱਲੇ ਉਤਰੇਗੀ ਫਿਰ ਚੜੇਗੀ ਫਿਰ ਉਤਰੇ ਗੀ।
ਹਾਂ, ਪਰ ਖਾਂਦੀ- ਖੁਦੀ ਨੀ ਜਾਦਾ ਹੈ।
ਆ ਖਾਂਦੇ- ਖੁਦੀ ਨੀ, ਇਹ ਦੇਖੀ ਪਤਾ ਨੀ ਕਿਉਂ ਨੀ ਖਾਂਦੀ, ਸੋਡਾ ਆਂਵਦਾ ਟਾਬਾ ਉਹ ਪੈਸੈ ਲੈਦਾਂ ਆ।
ਹਾਂ, ਕੁਛ ਖਾਂਦੀ ਨੀ ਏ ਨਾ, ਇੱਥੇ ਮੈ ਆ ਇੱਥੇ ਅਸੀਂ ਰੱਖਿਆ ਹੋਇਆ ਨਾ, ਉਹ ਤਾਂ ਬੜਾ ਕੁਛ ਖਾਂਦਾ, ਜੋ ਮਰਜ਼ੀ ਖਿਲਾਓ ਚੌਮੀਨ ਖਿਲਾਓ ਬਰਗਰ ਖਿਲਾਓ। ਚੌਮੀਨੀ ਕੁਛ ਵੀ ਖਿਲਾਓ, ਇਹ ਚੌਮੀਨੀ ਦੀ ਸਿੰਗਾਪੁਰੀ ਖਾਂਦੀ, ਦੂਜੀ ਖਾਂਦੀ ਵੀ ਨਹੀ ਹਹਹ
ਹਮ,
ਹਾਂ, ਸਾਰਾ ਕੁਛ ਖਾਂਦੀ ਆ, ਸਾਰਾ ਕੁਛ ਹੀ ਕੋਈ ਚੀਜ਼ ਨੀ ਵੇਸੈ, ਹਾਂਹ ਮਿੱਠੇ ਦੀ ਪੰਨੇ ਦਿਖ ਜੇ ਪਾਗਲ ਹੋ ਜਾਣਗੇ, ਮਿੱਠਾ ਵੇਖ ਕੇ ਤੇ ਮੈਂ ਖਾਣਾ ਈ ਖਾਣਾ ਐ।
ਹਮ
ਅੱਛਾ
ਇਨਸਾਨ ਕਰਦਾ ਵਾ ਕਮ
ਹਾ ਚੱਲ ਹੋਰ ਸਭ ਵਧੀਆ।
ਹਾਂ, ਸਭ ਵਧੀਆ ਸਭ।
ਚਲੋ ਤੁਸੀਂ ਵੀ ਆਰਾਮ ਕਰੋ, ਚਲੋ, ਚਲੋ ਜੀ ਚੰਗਾ ਜੀ।
ਹਮ,